ਸਸ ਰੀ ਕਾਲ ਜੀ।
ਸਸ ਰੀ ਕਾਲ ਜੀ।
ਕੀ ਹਾਲ ਜੇ? ਵਧੀਆ ਜੀ, ਤੁਸੀ ਸੁਣਾਓ ਠੀਕ ਠਾਕ ਹੋ।
ਵਧੀਆ ਸੀ।
ਹਾਂਜੀ ਹੋਰ ਕੀ ਕਰਦੇ ਪਏ
ਕੁਝ ਨਹੀਂ ਜੀ ਬਸ ਬੈਠੇ ਹਾਂ। ਥੋੜਾ ਟਾਈਮ ਆਰਾਮ ਕੀਤਾ ਹੈ ਅੱਗੇ ਹੁਣ ਸ਼ਾਮ ਦੇ ਖਾਣੇ ਦੀ ਤਿਆਰੀ ਕਰਨ ਲੱਗੇ
ਠੀਕ ਹੈ ਜੀ ਇਹੋ ਹੀ ਹੁੰਦਾ ਦੁਪਹਿਰ ਦਾ ਕਰ ਲਓ ਤੇ ਬਾਅਦ ਚਲੋ ਰਾਤ ਦੀ ਟੈਂਸ਼ਨ ਪੈ ਜਾਂਦੀ
ਮ ਪਾਂ ਮਤਲਬ ਆਪਾਂ ਸਵੇਰੇ ਕੰਮ ਖਤਮ ਕਰਕੇ ਥੋੜਾ ਜਿਆ ਬਹਿਨੇ ਥੋੜਾ ਟਾਈਮ ਉਹ ਦੁਪਹਿਰ ਦੀ ਮਤਲਬ ਤਿਆਰੀ ਹੋ ਲੱਗ ਪੈਂਦੀ ਹੈ ਮਤਲਬ ਟਾਈਮ ਹੋ ਜਾਂਦਾ ਹੈ ਕਹਿ ਰਹੇ ਥੋੜਾ ਜਿਹਾ ਟਾਈਮ ਰੈਸਟ ਕਰਦੇ ਹੋ ਹੁ ਸ਼ਾਮ ਦੀ ਤਿਆਰੀ
ਹਾਂਜੀ ਇਹੋ ਹਾਂਜੀ ਬਸ ਠੀਕ ਆ ਵਧੀਆ ਤੁਸੀਂ ਸੁਣਾਓ ਅਸੀਂ ਵੀ ਬਸ ਬ ਬੈਠੇ ਆ ਬੱਚਿਆਂ ਨੂੰ ਮ ਕਰਵਾ ਰਹੀ ਸੀ
ਆਹੋ ਇਹਨਾਂ ਦਾ ਵੀ ਰਹਿ ਗਿਆ ਇੱਕ ਹਫ਼ਤਾ ਸਕੂਲ ਦਾ
ਹਾਂਜੀ ਬਸ ਆ ਥੋੜੇ ਦਿਨ ਹੀ ਆ
ਹਾਂਜੀ ਹਾਂਜੀ
ਹਮ ਬਸ ਮੈਂ ਕਿਹਾ ਚ ਦ ਚਲੋ ਛੁੱਟੀਆਂ ਹੁਣ ਤੇ ਇਹਨਾਂ ਨੇ ਇੰਜੋਏਮੈਂਟ ਕਰ ਲਈਆਂ ਕੱਟ ਲਈ ਹੁ ਹੁਣ ਆਪਣੇ ਕਰਨ ਕੰਮ ਜਿਹੜੇ ਕਰਨ ਵਾਲੇ ਨੇ
ਹਾਂਜੀ ਹਾਂਜੀ ਹੋਰ ਗ ਨ ਕਿਤੇ ਘੁੰਮਣ
ਹਾਂਜੀ ਗਏ ਸੀ ਅਸੀਂ ਜੀ
ਅੱਛਾ
ਹਾਂਜੀ ਸੀ ਜਿਆਦਾ ਨੀ ਮਤਲਬ ਦੂਰ ਗਏ ਮਤਲਬ ਮਾਤਾ ਦੇ ਉੱਤੇ ਗਏ ਸੀ ਤੇ ਇੱਕ ਦਿਨ ਹੀ ਰੁਕ ਕੇ ਆਏ ਉੱਥੇ ਗਰਮੀ ਬਹੁਤ ਸੀ ਉਹਦੇ ਕਰਕੇ ਫਿਰ ਸਾਡੇ ਕੋਲ ਰੁਕਿਆ ਨੀ ਗਿਆ ਜ਼ਿਆਦਾ ਦੇਰ ਨਹੀਂ ਨਹੀਂ ਇੱਥੇ ਹੀ ਅਜੇ ਤੇ ਇੱਥੇ ਗਏ ਸੀ ਲਾਗੇ ਹੀ ਚਿੰਤਪੂਰਨੀ ਗੇ ਸੀ ਹਾਂਜੀ ਹਾਂਜੀ ਚਿੰਤਪੂਰਨੀ ਤੇ ਬੰਗਲਾ ਏ ਤੇ ਬੰਗਲਾ ਮੁਖੀ ਇੰਨੀ ਕੁ ਜ਼ਿਆਦਾ ਗਰਮੀ ਸੀ ਬਹੁਤ ਦੀ ਉਸ ਤੋਂ ਬਾਅਦ ਸੜਕੋ ਜਾਂਦੀ ਵਾਪ ਛਤੀ ਕੱਲ ਹੀ ਛੇਤੀ ਛੇਤੀ ਕਿ ਨਿਕਲ ਜ ਇਏਥੋਂ
ਉਹੀ ਨਾ ਘਰੋਂ ਮਤਲਬ ਨਿਕਲਣ ਨੂੰ ਦਿਲ ਨੀ ਕਰਦਾ ਜੇ ਬਾਹਰ ਜਾਈਏ ਮਾੜਾ ਜਿਹਾ ਗੇਟ ਤੋਂ ਅੱਗੇ ਵੀ ਚਲੇ, ਨਾ
ਹਾਂਜੀ ਸਹੀ ਗੱਲ ਹੈ ਅੱਜ ਤਾਂ ਇੰਨੀ ਕੁ ਜ਼ਿਆਦਾ ਗਰਮੀ ਲ ਚਲੋ ਦੋ ਦਿਨ ਤਾਂ ਬਾਰਿਸ਼ ਹੁੰਦੀ ਸੀ ਥੋੜਾ ਬਹੁਤ ਫ਼ਰਕ ਸੀ ਹਨਾ ਬਟ ਇੰਨੀ ਕੁ ਧੁੱਪ ਜਦੋਂ ਨਿਕਲ ਜਾਂਦੀ ਨਾ ਇੰਨੀ ਕੁ ਗਰਮੀ ਹੋ ਜਾਂਦੀ ਇੰਨੀ ਕੁ ਜਿਆਦੀ ਉਹ ਮਤਲਬ ਕੁਛ ਹੁੰਦਾ ਅੱਜ ਤਾਂ ਮੈਂ ਸਵੇਰੇ ਵੀ ਉੱਠੀ ਚਲੋ ਏ ਸੀ ਚੋਂ ਨਿਕਲੀਦਾ ਵਾ ਥੋੜ੍ਹਾ ਬਹੁਤ ਕੰਮ ਜਦੋਂ ਕਰਕੁਰਕੇ ਫਰੀ ਹੁੰਦਾ ਮੈਂ ਇੱਕਦਮ
ਹ
ਬਾਹਰ ਮੈਨੂੰ ਇੰਨਾ ਪਸੀਨਾ ਇੰਨੀ ਗਰਮੀ ਮੇਰੇ ਦਿਲ ਨੂੰ ਕੁਛ ਹੋਵੇ ਮੈਂ ਫਟਾਫਟਾ ਹੀ ਸੀ ਲਗਾ ਕੇ ਅੰਦਰ ਜਾ ਕੇ ਫੇਰ ਜਾ ਕੇ ਦੀ ਹਾਂ ਨੂੰ।
ਨਹੀਂ ਜਾਂਦਾ ਨਾ। ਓ ਅਹੀ ਜਾਣਾ ਹੀ ਮਾਰਕੀਟ, ਜਾਣਾ ਹੀ। ਤੇ ਓ ਜਦੋਂ ਸਵੇਰੇ ਮਤਲਬ, ਆਪਾਂ ਨੂੰ ਦਸ -ਗਿਆਰਾਂ ਤੇ ਰਸੋਈ ਦੇ ਵਿੱਚ ਹੀ ਹੋ ਜਾਂਦੇ ਆ। ਤੇ ਓ ਬਾਅਦ ਵਿੱਚ ਜਾਣ ਨੂੰ ਦਿਲ ਨੀ ਕਰਦਾ ਤੇ ਸੋਚਦੇ ਕਿ ਸ਼ਾਮ ਨੂੰ ਜਾਵਾਂਗੇ ਤੇ ਹੁਣ ਛੇ ਵਜੇ ਤੋਂ ਪਹਿਲਾਂ ਨੀ ਨਿਕਲਿਆ ਜਾਣਾ। ਹੈ ਨਾ।
ਹਾਂਜੀ, ਬਿਲਕੁਲ। ਸਹੀ ਕਿਹਾ ਤੁਸੀਂ ਓ ਨਿਕਲਿਆ ਨੀ ਜਾਂਦਾ। ਏ ਉਹੀ, ਸ਼ਾਮ ਨੂੰ ਵੀ ਕਿਹੜੇ ਛੇ ਕੇ ਵਜੇ ਤੱਕ ਕਿੱਥੇ ਨਿਕਲਿਆ ਜਾਂਦਾ ਵਾ ਬਸ, ਇਹੋ ਹੁੰਦਾ ਕਿ ਬਸ ਰਾਤ ਦਾ ਸਮਾਂ ਆਵੇ। ਛੇਤੀ-ਛੇਤੀ ਫੇਰ ਨਿਕਲੀਏ ਜਦੋਂ ਨੂੰ ਨਿਕਲਣਾ ਹੁੰਦਾ, ਉਦੋਂ ਨੂੰ ਬਜ਼ਾਰ ਬੰਦ ਹੋ ਜਾਂਦੇ
ਤਿੰਨ-ਚਾਰ ਦਿਨ ਹੋ ਗਏ। ਅਸੀਂ ਇਹੀ ਸਲਾਹ ਕਰੀ ਜਾਂਦੇ ਹਾਂ, ਹੁਣ ਸਵੇਰੇ ਚੱਲਾਂਗੇ ਆਪਾਂ ਮੰਮੀ ਸਵੇਰੇ ਤੜਕੇ। ਹੀ ਜਾਣਾ ਵਾ। ਤੇ ਦਸ ਵਜੇ ਤੇ ਮਾਰਕਿਟ ਖੁਲਦੀ ਆ ਨਾ ਦਸ-ਗਿਆਰਾਂ ਓਦਾਂ, 'ਚ ਵੱਜ ਜਾਂਦੇ ਚਲੋ, ਆਪਾਂ ਸ਼ਾਮ ਨੂੰ ਚੱਲਾਂਗੇ, ਸ਼ਾਮੀ। ਏਦਾਂ ਲੱਗ ਜਾਂਦੀ ਐ ਚਲੋ, ਫਿਰ ਤੇ ਗੱਲ।
ਫਿਰ ਤਾਂ ਹੀ ਜੇ, ਇਹੋ ਕੁਛ ਹੀ ਹੁੰਦਾ ਰਹਿੰਦਾ। ਟਾਈਮ ਹੀ ਨੀ ਲੱਗਦਾ ਤੇ ਸਾਰਾ ਦਿਨ ਘਰ 'ਚ ਬਸ। ਦਿਨ ਦਾ ਜਦੋਂ ਅਜੇ ਗਿਆਰਾਂ 'ਕ ਵਜੇ ਨਾ, ਸਵੇਰੇ ਨਾਸ਼ਤਾ ਕਰੀਦਾ, ਕਿਉਂਕਿ ਉਹ ਤਾਂ ਚਲੋ ਵਾ ਸਭ ਨੂੰ ਵੈਸੇ ਲੇਟ ਹੋ ਹੀ ਜਾਈਦਾ।
ਉੱਠੀ ਦਾ ਵੀ ਛੁੱਟੀਆਂ ਦਾ ਕਰਕੇ ਲੇਟ ਆ ਨਾ, ਕਿਉਂਕਿ ਪਹਿਲਾਂ ਬੱਚਿਆਂ ਦੀ ਬੱਸ ਆ ਜਾਂਦੀ ਟਾਈਮ ਨਾਲ ਤੇ ਪਤਾ ਫੇਰ ਹੁਣ ਉੱਠਣਾ ਹੀ ਪੈਣਾ ਹੈ ਨਾ ਹੁਣ, ਜਿੰਨਾ ਚਿਰ ਛੁੱਟੀਆਂ ਏ ਤੇ ਅਸੀਂ ਤੇ ਲੇਟ ਉੱਠਦੇ ਸਾਢੇ ਸੱਤ-ਅੱਠ ਵੱਜ ਹੀ ਜਾਂਦੇ ਸਾਨੂੰ ਉੱਠਦਿਆਂ।
ਮੇਰੇ ਤਾਂ ਬੱਚੇ ਬਹੁਤ ਲੇਟ ਸੌਂਦੇ ਨੇ ਰਾਤ ਨੂੰ ਰਾਤ ਦੇ ਦੋ ਦਿਨੇ ਗਿਆਰਾਂ-ਬਾਰਾਂ ਵਜੇ ਤੋਂ ਪਹਿਲਾਂ ਉੱਠਦੇ ਨੇ।
ਉਹੀ ਨਾ ਛੋਟੀ ਗੁੱਡੀਆਂ ਮੇਰੀ, ਵੱਡੀ ਗੁੱਡੀਆਂ ਆ ਤੇ ਚਲੋ, ਤੇ ਰਾਤ ਮਤਲਬ ਟਾਇਮ ਨਾਲ ਸੌਂ ਜਾਣਾ ਤੇ ਉੱਠ ਵੀ ਜਾਣਾ ਸਵੇਰੇ, ਤੇ ਜਿਹੜੀ ਛੋ ਤਿੰਨ ਸਾਲ ਦੀ ਐ ਉਹਨੇ ਕੀ ਕਰਨਾ, ਉਹਨੇ ਸ਼ਾਮਾ ਨੂੰ ਸੌਂ ਜਾਣਾ ਹੈ। ਤੇ ਮਤਲਬ ਰਾਤ ਮਤਲਬ ਅੱਠ ਸਾਢੇ ਅੱਠ, ਵਜੇ ਤੱਕ ਉੱਠਣਾ ਇੰਨੇ ਬਾਰਾਂ, ਇੱਕ ਦੋ ਵਜੇ ਤੋਂ ਪਹਿਲਾਂ ਨੀ ਸੌਣਾ ਤੇ ਨਾ ਇਹਨੇ ਸੌਣ ਦੇਣਾ ਏ।
ਅੱਛਾ ਜੀ, ਠੀਕ ਹੈ।
ਉਹ ਆਪ ਮਤਲਬ ਨੀਂਦ ਪੂਰੀ ਕਰ ਲੈਂਦੀ ਹੈ ਤੇ ' ਹੁਣ ਵੀ ਸਿਰ ਦਰਦ ਹੋਣ ਦਿਆ ਰਾਤ ਵੀ ਨੀ ਇਹਨੇ ਸੌਣ ਦਿੱਤਾ, ਤੇ ਮੈਂ ਕਿਹਾ, ਸੋਨੀ ਦੋ ਕ ਘੰਟੇ ਤੇ ਉਹ ਇੱਕ-ਦੋ ਘੰਟੇ ਸੁੱਤੀ ਉਹ ਲ ਅੱਗ ਲੱਗ ਕੇ ਨਾ। ਪਲੇਟ ਤੇ ਚਮਚੇ ਲੈ ਕੇ ਤੇ ਮੇਰੇ ਕੰਨ ਦੇ ਲਾਗੇ, ਖੜਕਾ ਦਿੰਦੀ ਆ ਕੇ।
ਹ ਹ ਹ ਬੱਚੇ ਛੋਟੇ ਏਦਾਂ ਹੀ ਕਰਦੇ ਆ ਜੀ ਬੱਚਿਆਂ ਪਤਾ ਕੀ ਜਦੋਂ ਉਹਨਾਂ ਦਾ ਸੋਣ ਦਾ ਟਾਈਮ ਹੁੰਦਾ ਉਦੋਂ ਹਾਡੇ ਵਰਗਿਆਂ ਨੂੰ ਵੀ ਨੀ ਨੀਂਦ ਆਉਂਦੀ ਇਹ ਹੁੰਦਾ ਕਿ ਚਲੋ ਜੀ ਬੱਚੇ ਸੁੱਤੇ ਫ ਫਟਾਫਟ ਅਸੀਂ ਕੰਮ ਕਰ ਲਈਏ।
ਹਾਂਜੀ, ਹਾਂਜੀ।
ਜਦੋਂ ਸਾਡੇ ਸੌਣ ਦਾ ਟਾਈਮ ਹੁੰਦਾ, ਉਦੋਂ ਬੱਚੇ ਹਾਨੂੰ ਨੀ
' ਉਹੀ ਨਾ, ਏ ਉਲਟ ਹੋ ਜਾਂਦਾ ਕੰਮ।
ਇਹਨਾਂ ਕਰਕੇ ਕੁਛ ਬੜਾ ਟਾਈਮ-ਟੇਬਲ ਚੇਂਜ ਹੋ ਜਾਂਦਾ ਹਾਡਾ ਵੀ। ਤੇ ' ਜਿਹਦੇ ਕਰਕੇ ਪੂਰੀ ਨੀ ਹੁੰਦੀ।
ਉਹੀ ਨਾ, ਮੈਂ ਮਤਲਬ ਉਹਨੂੰ ਉਦੋਂ ਹੀ ਕਹਿ ਰਹੀ ਕਿ ਮੈਂ ਸੌਣ ਲੱਗੀ। ਤੇ ਮੇਰੇ ਨਾਲ ਸੋ ਜਾ ਨਹੀਂ ਮੰਮਾ, ਮੈਂ ਨੀ ਸੋਣਾ।
ਹਾਂਜੀ।
ਉਦੋਂ ਦੀ ਹੁਣ ਮਤਲਬ ਖੇਡਣ ਦੇਈ ਹਾਲੇ ਵੀ ਹਾਲੇ ਵੀ ਖੇਡਣ ਦੇਈ ਏ ਵੇਖ ਹੁਣ, ਮਤਲਬ ਇਹਨੇ ਪੰਜ ਹੁਣ ਸੌਣ ਦਾ ਮਤਲਬ ਟਾਈਮ ਹੋ ਹੀ ਗਿਆ ਵਾ,
ਹਾਂਜੀ-ਹਾਂਜੀ, ਹਾਂਜੀ ਜਾਏਗਾ ਦੋ ਘੰਟੇ ਤਾਂ ਚਲੋ ਬੱਚੇ ਨੂੰ ਨੀਂਦ ਪੂਰੇ ਹੋਣ ਤੇ ਲੱਗਦੇ ਈ ਆ ਦੋ ਘੰਟਿਆਂ ਵਿੱਚ ਕਿੰਨੇ ਟਾਈਮ ਦੀ ਨੀਂਦ ਪੂਰੀ ਕਰ ਲੈਂਦਾ।
ਇਹ ਨਾ ਫੇਰ, ਰਾਤ ਨੀ ਨਾ ਸੌਣ ਦਿੰਦੇ ਉ ਇਹਦੇ ਪਾਪਾ ਫੇਰ ਆਏ ਹੁੰਦੇ ਆ ਥੱਕ ਕੇ, ਤੇ ਸੌਣ ਨੀ ਦੇਣਾ
ਹਾਂਜੀ ਸਾਡੇ ਵੀ ਇਹੋ ਹਾਲ ਆ, ਸਾਡੇ ਬੱਚੇ ਵੀ ਕਹਿਣਗੇ ਸਾਰਾ ਦਿਨ ਪਾਪਾ ਨਾਲ ਕੰਮ ਜਦੋਂ ਘਰੇ ਆ ਜਾਣੀਆਂ, ਸਾਢੇ ਸੱਤ ਵਜੇ ਤੱਕ ਟਾਈਮ ਹੋਏਗਾ ਉਹਨਾਂ ਦੇ ਆਣ ਦਾ। ਫੇਰ ਇਹਨਾਂ ਨੇ ਕਹਿਣਾ, ਪਾਪਾ ਆਹਡੇ ਨਾਲ ਖੇਡੋ। ਉਹ ਬਚਾਰੇ ਲੰਮੇ ਪੈਣਗੇ ਆਹਡੇ ਨਾਲ ਖੇਡੋ ਇਹਨਾਂ ਨੇ ਉਹਨਾਂ ਨੂੰ ਲੰਮੇ ਨੀ ਪੈਣ ਦੇਣਾ ਆਪ ਵੀ ਉਹ ਜਿਹੇ ਬੱਚਿਆਂ ਨਾਲ ਉੱਠ ਕੇ ਫੇਰ ਲੱਗਣਾ ਵੀ ਪੈਂਦਾ ਬੱਚਿਆਂ ਨਾਲ ਚਲੋ ਟਾਈਮ ਕਰ ਲੈਂਦੇ ਸਪੈਂਡ ਕਰ ਲੈਂਦੇ ਆ ਸਾਡੇ ਅਰਗੇ ਬਾਦ ਚ ਕਹੀ ਜਾਣ ਵੀ।
ਉਹ ਇਹਨਾਂ ਆਹ ਵੇਖੋ ਹੁਣ ਇਹ ਰਹਿ ਗਿਆ ਇਹਨਾਂ ਦਾ ਇੱਕ ਇੱਕ ਹਫ਼ਤਾ ਹੁਣ ਇਹਨਾਂ ਸਕੂਲ ਚ ਸਵੇਰ ਤੋਂ ਦੋ ਢਾਈ ਵਜੇ ਘਰੇ ਆਉਣਾ ਐ ਦੁਪਹਿਰ ਦਾ ਖਾਣਾ ਖਾ ਕੇ ਬਾਅਦ ਚ ਇਹਨਾਂ ਦਾ ਟਿਊਸ਼ਨ ਦਾ ਟਾਈਮ ਹੋ ਜਾਣਾ।
ਹਾਂਜੀ ਫਿਰ ਰੂਟੀਨ ਹੋਣ ਹੋਲੀ ਹੋਲੀ ਹੌਲੀ ਵੀ ਵੱਜੇਗੀ ਨਾ ਇਹਨਾਂ ਦੀ ਕਿਉਂਕਿ ਅਜੇ ਟਾਈਮ ਟੇਬਲ ਚੇਂਜ ਹੋ ਗਿਆ ਆ ਹੁਣ ਇਹ ਦਾ ਛੁੱਟੀਆਂ ਕਰਕੇ ਹੁਣ ਵੀ ਹੁਣ ਇਹਨਾਂ ਨੂੰ ਸ ਅਸੀਂ ਮਾਂ ਏ ਹੁਣ ਆਪਣੇ ਇਹਨਾਂ ਨੇ ਆਪਣੇ ਟਾਈਮ ਤੇ ਆਉਣਾ ਆ ਜਾ ਕੇ ਸਵੇਰ ਦੇ ਟਾਈਮ ਤੇ ਇਹਨਾਂ ਨੇ ਹੁਣ ਜਦੋਂ ਸਕੂਲ ਜਾਨਾ ਟਾਈਮ ਹੋਣਾ ਨਾ ਉਦੋ ਇਹਨਾਂ ਨੇ ਵੇਰਿਆ ਫੇਰ
ਵੇਰੇ ਕਰਨਾ ਹਾਂਜੀ। ਉਹ ਛੋਟੀ ਕੁੜੀ ਐ ਓਹਨੂੰ ਐਸ ਸਕੂਲ ਚ ਪਾਇਆ ਨਾ ਉਹਨੂੰ। ਤੇ ਉਹਦੀ ਮਤਲਬ ਰੋ ਕੇ ਜਾਂਦੀ ਸੀ ਤੇ ਉਹ ਥੋੜਾ ਜਿਹਾ ਹੋਣ ਬਾਅਦ ਚ ਥੋੜਾ ਥੋੜੇ ਦਿਨ ਮਤਲਬ ਪੰਦਰਾਂ ਕੁ ਦਿਨ ਬਾਅਦ ਜਾਣਾ ਸ਼ੁਰੂ ਸ਼ੁਰੂ ਕੀਤਾ ਉਹਨੇ ਸਕੂਲ।
ਹਾਂਜੀ।
ਹੁਣ ਦੋ ਬਾਅਦ ਚ ਛੁੱਟੀਆਂ ਹੋ ਗਈਆਂ।
ਹੂੰ ਹੂੰ ਬਸ ਏਦਾਂ ਈ ਵੀ ਇਹੋ ਹਾਲ ਏ ਉਹਦਾ ਦਿਲ ਨੀ ਕਰਦਾ ਘਰੋਂ ਸਕੂਲ ਜਾਣ ਵਾਸਤੇ ਤੇ ਜਿੱਦਣ ਉਹ ਸਕੂਲ ਚਲਾ ਵੀ ਗਿਆ ਨਾ ਅਗਲੇ ਦਿਨ ਹੀ ਕੱਠੀਆਂ ਹੀ ਦੋ ਦੋ ਛੁੱਟੀਆਂ ਆ ਜਾਣੀ ਆ।
ਨਈਂ ਦਰਿਆ ਵਾ ਜਾਂ ਦੋ ਦੋ ਤਿੰਨ ਤਿੰਨ ਛੁੱਟੀਆਂ ਤੇ ਕਿਤੇ ਨੀ ਨਾ ਗਈਆਂ ਨਾ।
ਬੱਚਾ ਸਟੱਡੀ ਬਸ ਕਰੇ ਵੀ ਕੀ ਉੱਥੇ।
ਉਹੀ ਸ਼ਨੀ ਐਤਵਾਰ ਦੀ ਤੇ ਚਲੋ ਉਹ ਤੇ ਛੁੱਟੀਆਂ ਇਹਨੂੰ ਪੱਕੀ ਐ ਨਾ ਸ਼ਨੀਵਾਰ ਦੀ। ਤੇ ਐਤਵਾਰ ਦੀ ਤੇ ਚਲੋ ਹੁੰਦੀ ਹੁੰਦੀ ਐ। ਛੋਟੀ ਕੁੜੀ ਹਾਂਜੀ।
ਮੇਰੇ ਬੇਟੇ ਦਾ ਵੀ ਇਹੋ ਸਿਸਟਮ ਆ। ਮਤਲਬ ਇੱਕ ਦਿਨ ਤਾਂ ਚਲੋ ਬਿਮਾਰ ਸੀ, ਬਹੋ ਹਨਾ ਅ ਇੱਕ ਹਫ਼ਤਾ ਚਲੋ ਬਿਮਾਰ ਰਿਹਾ ਮੈਂ ਭੇਜਾ ਨਹੀਂ, ਇੱਕ ਹਫ਼ਤਾ ਲੀਵ ਦੇ ਤੀ, ਜਿੱਦਣ ਇਹਨੂੰ ਲੀਵ ਦੇ ਤੀ ਉਸ ਤੋਂ ਅਗਲੇ ਦਿਨ ਸਕੂਲ ਗਿਆ ਵਾ ਇੱਕ ਹਫ਼ਤੇ ਬਾਅਦ ਉਹ ਜਿਹੜਾ ਤੇ ਬਾਅਦ ਵਿੱਚ ਉਹ ਸਕੂਲੇ ਦੋ ਤਿੰਨ ਛੁਟੀਆਂ ਕੱਠੀਆਂ ਈ ਮਤਲਬ ਲਾਈਨ ਵਾਈਜ ਈ ਆ ਗਈਆਂ।
ਹਾਂਜੀ ਉਹ ਪਿਛਲੇ ਅਪ੍ਰੈਲ ਅਪ੍ਰੈਲ ਚ ਆਈ ਆ ਨੇ ਮਈ ਚ।
ਇਕੱਠੀਆ ਇੱਕੋ ਵਾਰੀ ਲਾਈਨ ਵਾਈਜ਼ ਹੀ ਸ਼ਾਇਦ ਆਈਆਂ ਸੀ ਛੁੱਟੀਆਂ ਤਿੰਨ ਚਾਰ ਇਕੱਠੇ ਹੋ ਗਈਆਂ ਸੀ। ਕਹਿੰਦਾ ਮੰਮਾ ਇਹਨਾ ਚੰਗਾ ਮੈਨੂੰ ਸਕੂਲ ਭੇਜਿਆ ਨਾ ਕਰੋ ਕਹਿੰਦਾ ਮੇਰੀ ਆ ਐਨੀ ਆ ਛੁੱਟੀਆ ਹੀ ਆ ਜਾਂਦੀ। ਤੇ ਕਹਿੰਦਾ ਕੀ ਫ਼ਾਇਦਾ ਮੇਰਾ ਸਕੂਲ ਜਾਣ
ਉਹੀ ਨਾ ਮਤਲਬ ਬੱਚਿਆਂ ਦੀ ਮਤਲਬ ਟੀਨ ਜੀ ਵੱਝਦੀ ਆ। ਤੇ ਬਾਅਦ ਚ ਛੁੱਟੀਆਂ ਹੋ ਜਾਂਦੀਆਂ ਹਨਾ ਹੁਣੇ ਹੁਣੇ ਮ ਮਹੀਨਾ ਘਰ ਹੀ ਹੁਣ ਮਤਲਬ ਸੌਣੋ ਨੀ ਮਤਲਬ ਸਵੇਰੇ ਸੌ ਕੇ ਨੀ ਉੱਠਦੇ ਜਲਦੀ ਹੁਣ ਆਪਾਂ ਦੇ ਆ ਵੀ ਹੁਣ ਇਹਨਾਂ ਦੇ ਸਕੂਲ ਲੱਗ ਜਾਣੇ ਇੱਕ ਹਫ਼ਤੇ ਬਾਦ ਤੇ ਏਨਾਂ ਨੂੰ ਉਠਾਉਣਾ ਕਿੱਦਾਂ ਵਾ
ਬਹੁਤ ਔਖਾ ਏ ਨਾ ਵਾ ਏਨਾਂ ਨੇ ਤੇ ਰੋ ਰੋ ਕੇ ਜਾਇ ਕਰਨਾ ਸਕੂਲ ਸਾਡੀ ਹਲੇ ਨੀਂਦਰ ਨੀ ਪੂਰੀ ਹੋਈ ਸੋਣ ਦੋ ਨਾ ਥੋੜੀ ਦੇਰ ਹੋਰ ਸਾਨੂੰ ਏਨਾਂ ਦੇ ਨਾਲ ਨਾਲ ਤੇ ਸਾਡੇ ਵੀ ਟਾਈਮ ਟੇਬਲ ਚੇਂਜ ਹੋਗੇ ਹੋਏ ਨੇ ਏ ਹਾਂਨੂੰ ਵੀ ਆਲਸ ਪੈ ਜਾਂਦਾ ਕਿ ਚੱਲ ਵਈ ਹੁਣ ਕੇੜਾ ਬੱਚੇ ਨੇ ਹਜੇ ਉੱਠਣਾ ਮੈਂ ਚੱਲ ਥੋੜੀ ਦੇਰ
ਆ ਜਾਂਨੇ ਹਾਂਜੀ ਹਾਂਜੀ ਤੇ ਓ ਜਦੋਂ ਏਨਾਂ ਦੇ ਲੱਗ ਪੇ ਸਕੂਲ ਤੇ ਫੇਰ ਆਪਣੀ ਵੀ ਮਤਲਬ ਓਹੀ ਰੋ
ਹਾਂਜੀ ਹਾਂਜੀ ਹਜੇ ਹਾਡਾ ਵੀ ਟਾਈਮ ਟੇਬਲ ਖ਼ਰਾਬ ਹੋਇਆ ਆ ਵਾ, ਨਹੀ ਤਾਂ ਜਿੱਥੇ ਮੈਂ ਵੀ ਬੱਚੇ ਆਪਣੇ ਸਵੇਰ ਦੇ ਉਸ ਟਾਈਮ ਸਕੂਲ ਭੇਜਦੀ ਆ ਮੈਂ ਫਟਾਫਟ, ਨਾਲ ਹੀ ਘਰ ਆਂਉਂਦੇ ਨਾ ਸਕੂਲ ਛੱਡ ਕੇ ਆ ਕੇ ਫਟਾਫਟ ਮੈਂ ਸਾਰਾ ਘਰ ਦਾ ਕੰਮ ਵੀ ਕਰਕੇ ਫ੍ਰੀ ਹੋ ਜਣਾ।
ਅੱਛਾ ਜੀ।
ਆਪਣੇ ਹਸਬੈਂਡ ਨੂੰ ਫਿਰ ਆਪ ਨਾ ਧੋ ਕੇ ਫਿਰ ਆਪਣੇ ਹਸਬੈਂਡ ਨੂੰ ਰੋਟੀ ਪਾਣੀ ਬਣਾ ਕੇ ਓਨਾਂ ਨੂੰ ਭੇਜ ਭੂਜ ਦੇਣਾ।
ਆਪਣੇ ਵੀ ਜਦੋਂ ਬੱਚੇ ਜਾਂਦੇ ਤੇ ਮਤਲਬ ਆਪਣੀ ਵੀ ਰੂਟੀਨ ਬਜ ਜਾਂਦੀ ਹਨਾ, ਤੇ ਆਪਣੀ ਰੂਟੀਨ ਵੀ ਗਈ।
ਸਈ ਗੱਲ ਐ, ਏਨਾਂ ਦੇ ਨਾਲ-ਨਾਲ ਤੁਹਾਨੂੰ ਵੀ ਛੁੱਟੀਆਂ ਪੈਣ, ਏਨਾਂ ਦੇ ਬਾਨੇ ਨਾਲ ਘੁੰਮ ਫਿਰ ਆਈ, ਅੱਗੇ ਸਾਰੇ ਸਾਲ ਵਿੱਚ ਥੋੜੀ ਨਾ ਓਨੂੰ ਕੁੱਝ ਵੀ ਮਿਲਦਾ ਜੇ।
ਨਾ ਇੱਕ ਸਾਲ ਹੁਣ ਆਪਾਂ ਨੂੰ ਵੀ ਤੇ ਛੁੱਟੀਆਂ ਹੁੰਦੀਆਂ
ਹਾਂਜੀ, ਏਨਾਂ ਕਰਕੇ ਤੇ ਜੇ ਏ ਇਹ ਕੈਨਗੇ ਕਿ ਮ ਮੰਮਾ ਨੂੰ ਮਤਲਬ ਘਰੇ ਜੀਅ ਨੀ ਲੱਗਣ ਦਿਆ ਸੀ, ਬੋਰ ਹੋਣਦੇ ਚਲੋ ਹੁਣ ਕਿਤੇ ਘਮਾਨ ਈ ਲੈ ਜੌ, ਇਨਾ ਬੰਨ ਏਨਾਂ ਕਰਕੇ ਤੇ ਅਸੀਂ ਦੋ ਤਿੰਨ ਦਿਨ ਲਈ ਬਾਰ ਘੁੰਣ ਫਿਰ ਆਈਦਾ। ਨਾਨੀ ਘਰ ਵੀ, ਛੁੱਟੀਆਂ ਓਦੇ ਹੀ ਮਿਲਦੀਆਂ ਜਾਣ ਨੂੰ ਨੰਦਾ ਨੂੰ ਮਿਲਣ, ਨਈ ਤੇ ਕਿ ਕਿੱਥੇ ਰੁਕਿਆ ਜਾਂਦਾ ਹੁਣ ਅੱਜ ਕੱਲ੍ਹ ਵੀ ਆਪਣੇ ਮੰਮੀ ਪਾਪਾ ਘਰ ਵੀ।
ਓਹੀ ਨਾ ਮਤਲਬ ਹੁਣ ਕਿੱਥੇ ਹੁਣ ਦਸੰਬਰ ਚ ਹੋਣੀ ਆ ਉਹ ਛੁੱ
ਹੁਣ ਦਸੰਬਰ ਚ ਹੋਣੀਆਂ, ਤੇ ਫੇਰ ਉਦੋਂ ਜਾ ਜਾਣਾ। ਨੀ ਤਾਂ ਅੱਗੇ ਪਿੱਛੇ ਸਿਰਫ਼ ਸਵੇਰੇ ਜਾਣਾ ਤੇ ਸ਼ਾਮ ਨੂੰ ਘਰ।
ਦਾਂ ਗਰਮੀ ਬੜੀ ਫੀਲ ਕਰਦਾ, ਨਿਕਲਣ ਨੂੰ ਘਰੋਂ ਹਨਾ। ਤੇ ਚਲੋ ਆ ਛੁੱਟੀਆਂ ਚ ਘੁੰਮ ਫਿਰ ਆਈਦਾ ਏ।
ਹਮ ਏਹੋ ਈ ਤੇ ਹੁੰਦਾ ਏ।
ਹਾਂਜੀ।
ਹੋਰ ਸੁਣਾਓ ਤੁਸੀਂ?
ਹੋਰ ਠੀਕ ਠਾਕ ਜੀ ਵਧੀਆ, ਬਣਾ ਲਿਆ ਖਾ ਸ਼ਾਮ ਦਾ?
ਨਹੀਂ ਅਜੇ ਬਣਾਉਣਾਜੇ, ਚਲੋ ਠੀਕ ਐ ਅਸੀਂ ਫਿਰ ਦੁਬਾਰਾ ਹੈਂ ਕਾਲ ਦੇਣਾ ਨਾਲ ਜੁੜਦੇ ਹੈ। ਠੀਕ ਐ ਜੀ ਹਾਂਜੀ ਓਕੇ ਓਕੇ